ਹੈਲੋ
ਹਲੋ
ਹਾਂਜੀ, ਸਤਿ ਸ਼੍ਰੀ ਅਕਾਲ
ਕੀ ਹਾਲ ਨੇ, ਵਧੀਆ ਸਭ?
ਹਾਂਜੀ, ਹੋਰ ਕੀ ਕਰ ਰਹੇ ਹੋ?
ਕੁੱਛ ਵੀ ਨੀ, ਅੱਜੇ ਸੋ ਕੇ ਉੱਠੇ ਆ
ਅੱਛਾ-ਅੱਛਾ ਬ੍ਰੇਕਫਾਸਟ ਨਹੀਂ ਹੋਈ? ਅੱਛਾ, ਹੋਰ ਦੱਸੋ
ਕੀ
ਕੀ ਬੰਨ ਰਿਹਾ?
ਅਜੇ ਤਾਂ ਕੁਛ ਵੀ ਨਹੀਂ ਪਤਾ
ਅੱਛਾ
ਹਮ
ਹਮ, ਹੋਰ ਗਰਮੀ ਕਿੱਦਾਂ ਦੀ ਹੈ?
ਕੀ ਗਰਮੀ ਠੀਕ ਹੈ, ਗਰਮੀ ਚ ਗਰਮੀ ਤਾਂ ਹੋਣੀ ਹੈ।
ਓਕੇ
ਹਾਂ
ਹਮ ਕੀ ਪਲੈਨ ਅੱਜ ਦਾ
ਅੱਜ ਫਿਲਹਾਲ ਸੰਡੇ ਹੈ, ਅਗਰ ਮੌਸਮ ਠੀਕ ਹੁੰਦਾ, ਤੇ ਫਿਰ ਜਾਂਦੇ ਬਾਜ਼ਾਰ ਮੌਸਮ ਧੁੱਪ ਹੈ ਇਸ ਕਰਕੇ ਨਹੀਂ ਜਾਣਾ ਬਜ਼ਾਰ, ਘਰ ਹੀ ਠੀਕ ਹਾਂ। ਹਾਂ
ਸਹੀ ਹੈ, ਸਹੀ ਆ ਵੈਸੇ ਲੱਗਦਾ ਪ ਮਨ ਕਿ ਗਰਮੀ ਜ਼ਿਆਦਾ ਪੈ ਉਗੀ
ਅੱਛਾ
ਬਟ ਕੀ ਪਤਾ ਸ਼ਾਮ ਤੱਕ ਬਾਰਿਸ਼ ਹੋ ਜਾਏ ਤੇ ਮੌਸਮ ਠੀਕ ਹੋ ਜੇ
ਹਾਂ, ਹੋ ਸਕਦਾ ਐ
ਅੱਜ ਦੇ ਸਵੇਰੇ ਦੀ ਗਰਮੀ ਸਟਾਰਟ ਹੋ ਗਈ ਹੈ, ਸਾਡੇ ਨੇ ਗਰਮੀ ਸਟਾਰਟ ਹੀ ਹੋ ਗਈ ਹੈ
ਹਰ ਸਾਈਡ
ਹਮ, ਓਕੇ
ਸ਼ਾਮ ਤੱਕ ਮੌਸਮ ਠੀਕ ਹੋ ਜਾਂਦਾ ਸਾਢੇ ਪੰਜ ਛੇ ਵਜੇ ਤੱਕ
ਹਾਂ ਬਾਰਿਸ਼ ਹੋ ਜਾਏ ਨਾ ਦਿਨ ਇਚ ਬਾਰਿਸ਼ ਹੋ ਜਾਏ ਤਾਂ ਠੀਕ ਹੋ ਜਾਣਾ ਮੌਸਮ ਵੈਸੇ ਕੰਟ੍ਰੋਲ ਕਰਨਾ ਮੁਸ਼ਕਿਲ ਹੁੰਦਾ ਗਰਮੀ
ਗਰਮੀ ਚ ਗਰਮੀ ਤਾਂ ਹੋਣੀ ਹੈ ਸਰਦੀ ਤਾਂ ਹੋਣੀ ਨੀ
ਫਿਰ ਗਰਮੀ ਤਾਂ ਹੈ ਹੀ ਹੈ ਹਰ ਸਾਈਡ ਗਰਮੀ ਹੈ
ਹੋਰ ਸੰਡੇ ਦਾ ਹਜੇ ਤਾਂ ਕੋਈ ਪਲਾਨ ਤੁਸੀਂ ਦਸੋ ਤੁਹਾਡਾ ਕੀ ਪਲਾਨ ਹੈ ਸੰਡੇ ਦਾ
ਸਾਡਾ ਤੇ ਫਿਲਹਾਲ ਕੁਛ ਸੀ ਦੇਖ ਤੇ ਹੱਲੇ ਮ ਸਹੀ ਫਰੀ ਹੋ ਰਹੇ ਹ ਤੇ ਦੇਖਦੇ ਹਾਂ
ਅੱਛਾ
ਦੇਖਣਾ ਪਊਗਾ ਅੱਜ ਕੀ ਕੀ ਪਲੈਨ ਹੈ
ਠੀਕ ਹੈ
ਫਿਰ ਓਦਾਂ ਹੀ ਚੱਲਾਂਗੇ ਦਿਨ ਨੂੰ
ਓ ਤਾਂ ਹੈ ਹੋਰ
ਵਡੇ ਉਹਦੇ ਮੈਂ ਦਿਨ ਨੂੰ ਕੀ ਖਾਣਾ
ਹਜੇ ਕੁਛ ਨੀ ਪਤਾ ਅਜੇ ਤੇ ਉਠੇ ਅਸੀ ਵੀ ਫ ਪਾਣੀ ਪੀਤੇ ਹੋਰ ਕੁਛ ਨੀ
ਉੱ ਕਂਓ
ਹਜੇ ਟਾਈਮ ਕੀ ਹੋਇਆ ਸਾਢੇ ਸੱਤ ਵੱਜੇ ਆ
ਅਠੋ ਵਜਣ ਵਾਲੇ
ਹਾਂ ਤੇ ਨਾਸ਼ਤਾ ਕਰਾਂਗੇ ਇੱਕੋ ਵਾਰੀ
ਅੱਛਾ ਨਾਸਤਾ ਕਿੰਨੇ ਵਜੇ ਖਾਯਾ ਨੋ ਵਜੇ
ਸਾਢੇ ਅੱਠ ਨ
ਸਾਡੇ ਅੱਠ ਨੌ ਹਾਂ ਵੈਸੇ ਸੰਡੇ ਅੱਜ ਮੈਕਸੀਮ ਸਾਰਿਆਂ ਦਾ ਸਸ ਸ਼ਡਿਊਲ ਲੇਟ ਹੀ ਹੁੰਦਾ ਲੇਟ ਹੀ ਕਰ ਦਿੰਦੇ
ਸਾਡਾ ਸ਼ਡਿਊਲ ਲੇਟ ਈ ਐ ਅਸੀਂ ਲੇਟ ਹੀ ਕਰਣੇ ਆਂ।
ਕ
ਕਿਉਂਕਿ ਡੈਡੀ ਵੀ ਫਰੀ ਹੋ ਜਾਂਦੇ ਨਾਂ ਬਜ਼ਾਰੋਂ ਵਗੈਰਾ ਆ ਕੇ ਤਾਂ ਕਰਕੇ ਸਾਡੇ ਅੱਠ ਵੀ ਨੌ ਵਜੇ ਠੀਕ ਐ।
ਹਾਂ
ਹੋਰ ਤੁਆਡਾ ਹੋ ਗਿਆ ਨਾਸ਼ ਤਾ
ਨਈਂ ਅਜਲੇ ਕਿੱਥੇ? ਅਜਲੇ ਦੇ ਬਸ ਚਾਏ ਪੀਤੀ ਐ।
ਅੱਛਾ ਸਹੀ ਐ।
ਜਸਟ ਚਾਹੇ ਦੇਖੀ ਫਿਰ ਮੈਂ ਫੋਨ ਚੱਕਿਆ ਮ ਦੇਖ ਲਿਆਂ ਹੀ ਅਪਡੇਟ ਹੈ ਅੱਜ ਦੀ
ਅੱਛਾ। ਹਾਂ ਉਹ ਤੇ ਹੈ ਉ ਵੀ ਬੰਦਾ ਕੋਈ ਵੀ ਹੋ ਉਹਵੇ ਬੰਦਾ ਮੋਨਿੰਗ ਕਾਲ ਕਰੇ ਨਾ ਕਰੇ, ਅਪਡੇਟ ਦੇਖ ਤਾਂ ਬੰਦਾ ਪ੍ਰੋਪਰ ਕਾਲ ਕਰਦਾ।
ਹਾਂ ਉਹ ਤਾਂ ਹੈਗਾ।
ਹਾਂ ਤੇ ਉਵੇਂ ਬੰਦਾ ਪੰਜ ਦਿਨ ਦੋ ਦਿਨ ਕਾਲ ਨਾ ਕਰੇ ਇੱਕ ਦਿਨ ਕਾਲ ਨਾ ਕਰੇ।
ਹਂ।
ਓਦਾਂ ਈ ਇਨਸਾਨ ਕੌਲ ਕਰ ਲੈਂਦੇ ਐ।
ਹਾਂ ਉਹ ਤਾਂ ਹੈਗੀ ਆ।
ਹਂ
ਵਧੀਆ ਜੀ ਬਸ ਚੱਲ ਰਿਆ ਮੈਂ ਚਲੋ ਗੱਲਾਂ ਕਰ ਲਈਏ ਆਪਣੀਆਂ
ਆਹੋ, ਆਪਣੀਆਂ ਹੀ ਕਰਨੀਆਂ ਕਿਸੇ ਕਿਸੇ ਹੋਰ ਦੀਆਂ ਥੋੜੀ
ਹਾਂ ਤੇ ਜੇ ਆਪਣਾ ਪੈਲੇ ਆਪਣਾ ਦੇਖ ਣਾ ਹੁੰਦਾ ਨਾ ਕਿ ਆਪਣਾ ਟਾਰਗੇਟ ਕੰਪਲੀਟ ਹੋ ਗਿਆ ਤੇ ਠੀਕ ਐ, ਦਿਨ ਫਰੀ ਹੋ ਤੇ ਦੂਜੇ ਦਾ ਵੀ ਕਰਾ ਦੋ ਬਟ ਮੈਨ ਤਾਂ ਪਹਿਲੇ ਆਪਣਾ ਹੀ ਹੁੰਦਾ ਆਪਣਾ ਡ ਆਪਣਾ ਆਪਣਾ ਅ ਖਤਮ ਕਰ ਲੋੋ ਪਹਿਲੇ ਜਲਦੀ ਤੋਂ ਜਲਦੀ।
ਹਾਂ, ਉਸ ਤੋਂ ਬਾਅਦ ਫੋਨ ਰੱਖਦੋ ਅੱਧਾ ਪੌਣਾ ਨਾ ਨਾ ਅੱਧਾ ਪੌਨਾ ਘੰਟਾ ਫੋਨ ਤੁਸੀਂ ਰੱਖ ਸਕਦੇ ਹੋ ਆਪਣਾ ਕੰਮ ਕਰਨ ਤੋਂ ਬਾਅਦ
ਫਿਰ ਏਦਾਂ ਦੀ ਕੋਈ ਗੱਲ ਨੀ ਓ ਬਟ
ਜਦ ਤੱਕ ਆਪਣਾ ਕੰਮ ਖਤਮ ਨਾ ਹੋਏ ਫ਼ੋਨ ਨਹੀਂ ਰੱਖਣਾ ਉਸ ਤੋਂ ਬਾਅਦ ਅਸੀਂ ਆਪਣਾ ਕੰਮ ਖਤਮ ਹੋਣ ਤੋਂ ਬਾਅਦ ਫੋਨ ਰੱਖ ਦੇਣਾ।
ਹਾਂ ਏਦਾਂ ਫਿਰਸ ਵੀ ਚਾਹੀਦੀ ਹੁੰਦੀ ਥੋੜੀ ਜਿਹੀ
ਹੈਂ ਆਪਣਾ ਕੰਮ ਤਾਂ ਸੀ ਫੋਨ ਰੱਖਾਂਗੇ ਤਾਂ ਨੂੰ ਰੈਸਟ ਨੀ ਚਾਹੀਦੀ ਹੈ ਜੇ ਦੂਜੇ ਦਾ ਕੰਮ ਆ ਤੁਨੂੰ ਰੈਸਟ ਚਾਹੀਦੀ ਹੈ ਥੋੜੀ ਜਿਹੀ
ਹਾਂ ਬਸ ਇਦਾ ਹੀ ਹੁੰਦਾ ਹੈ
ਹਾਂ
ਹ
ਸਹੀ ਹੈ ਠੀਕ ਹੈ
ਆਪਣਾ ਤਾਂ ਜ਼ਰੂਰੀ ਐ
ਹਾਂ
ਉਹ ਤੇ ਹੈ ਸਾਰੇ ਆਪਣਾ ਆਪਣਾ ਸਾਈਡ ਹੀ ਵੇਖਦੇ ਆ ਦੂਜੇ ਸਾਈਡ ਕੋਈ ਨੀ ਦੇਖਦਾ
ਨਹੀਂ ਐਸੀ ਕੋਈ ਗੱਲ ਨੀ ਹੁਣ ਦੇਖਣਾ ਤੇ ਬਹੁਤ ਵੇਖ ਬਹੁਤ ਚੜ੍ਹਦੀ ਕਲਾ ਵਾਲੇ ਲੋਕ ਕੇ ਹੈ ਨਾ ਅੱਜ ਕੱਲ ਤੇ ਦੇਖ ਦਿਨ ਬਟਾ ਅ ਲੋਕ ਪਰਸ਼ਾਨ ਕਰਨ ਆਲੀ ਥੋੜੀ ਦੇਰੀ ਕਰ ਦਿੰਦੇ ਨੇ ਤਾਂ ਕਰਕੇ ਇਹ ਨੀ ਹੁੰਦਾ ਕਿ ਤੇ ਆਪਣਾ ਕਰ ਰਿਹਾ ਤੇ ਅਗਲੇ ਦਾ ਨੁਕਸਾਨ ਹੈ ਅਗਲੇ ਦਾ ਵੀ ਕੋਈ ਬੈਨੀਫਿਟ ਹੁੰਦਾ
ਹਾਂ ਉਹ ਤੇ ਹੈ
ਥੋੜਾ ਸਬਰ ਨਾਲ ਚੱਲਣਾ ਹੁੰਦਾ ਹੈ
ਅੱਛਾ
ਹਾਂ ਜਲ ਤੋਂ ਹਜੀ ਨਹੀਂ ਕਰ
ਅੱਛਾ
ਉਹ ਤਾਂ ਹੈ
ਇਹ ਸੁ ਨਾ
ਹੂੰ
ਹੂੰ
ਹੋਰ
ਵਧੀਆ ਹਾਂ ਬਸ ਮੈਂ ਸਭ ਵਧੀਆ ਵਧੀਆ ਹਾ ਤੁਸੀਂ ਦੱਸੋ ਜੇ ਕੁਛ ਹੈਗਾ
ਕਿਦੇ
ਤੁਸੀਂ ਦੱਸੋ ਜੇ ਕੁਛ ਹੈ ਕਰਦੇ ਹੈ
ਕੁਛ ਵੀ ਨਹੀ ਹੈ ਬਸ ਹੁਣੇ ਉੱਠੇ ਆ ਪਾਣੀ ਵਗੈਰਾ ਪੀਤਾ
ਹੂੰ
ਸਾਢੇ ਅੱਠ ਨੌ ਵਜੇ ਨਾਸ਼ਤਾ ਵਗੈਰਾ ਹੋਏਗਾ
ਹਾਂ ਠੀਕ
ਤ ਤਤਰੀ